ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ ਤੁਸੀਂ?
ਹਾਂਜੀ ਠੀਕ- ਠਾਕ, ਤੁਸੀਂ ਦੱਸੋ?
ਅਸੀਂ ਵੀ ਵਧੀਆ, ਹੋਰ ਕੀ ਕਰਦੇ ਸੀ?
ਮੈਂ ਫ਼ਰੀ ਬੈਠੀ ਸੀ ਰੋਟੀ- ਪਾਣੀ ਖਾ ਕੇ, ਕੰਮ- ਕੁਮ ਕਰਕੇ ਬੈਠੀ ਆ।
ਅੱਛਾ -ਅੱਛਾ, ਕੀ ਖਾਧਾ ਫਿਰ ਅੱਜ?
ਅੱਜ ਮੈਨੇ, ਮਸਾਲੇ ਵਾਲੇ ਚਾਵਲ ਬਣਾਏ ਸੀ।
ਅੱਛਾ ਜੀ, ਕਿਵੇਂ ਬਣਾਏ?
ਅਹ ਦੋ- ਤਿੰਨ ਸਬਜ਼ੀਆਂ ਪਾ ਕੇ, ਅਹ ਗਾਜ ਅਹ ਸ਼ਿਮਲਾ, ਮਿਰਚ ਪਾ ਕੇ, ਗਾਜਰ ਪਾ ਕੇ, ਗੋਭੀ ਪਾ ਕੇ ਪੁਲਾਓ ਨੀ ਆਉਂਦਾ, ਪੁਲਾਓ ਟੈਪ ਬਣਾਏ ਮੈਨੇ।
ਅੱਛਾ- ਅੱਛਾ, ਵੈਜ
ਹਾਂ। ਹਾਂਜੀ, ਇੱਕ ਸਾਬਤ ਮਸਾਲਾ ਮਿਲਦਾ ਸਾਡੇ ਮਤਲਬ ਤੇ ਉਹਦੇ ਵਿੱਚ ਸਾਬਤ ਧਨੀਆ ਆਉਂਦਾ। ਕਾਲੀ ਮਿਰਚਾਂ ਆਉਦੇ ਫੇਰ ਵੱਡੀ ਇਲਾਚੀ ਨੀ ਹੁੰਦੀ।
ਹਾਂਜੀ -ਹਾਂਜੀ।
ਹਾਂ ਉਹ ਸਾਰਾ ਮਿਕਸ ਹੋ ਕੇ ਉਹ, ਪੈ ਔਂਦਾ ਹੈ ਪੈਕੇਟ, ਉਹਦੇ ਵਿੱਚ ਪਾਉਂਦੇ ਫਿਰ।
ਅੱਛਾ- ਅੱਛਾ ਚਲੋ ਵਧੀਆ ਫਿਰ ਤਾਂ ਵਦੀਆ ਟੇਸ਼ਟ ਆ ਜਾਂਦਾ ਹੋਣਾ।
ਬਹੁਤ ਟੇਸ਼ਟ ਹਾਂ। ਬਰ -ਬਰਿਆਨੀ ਵਾਂਗੂ ਬਣਦਾ ਏ। ਹਾਂ, ਜਿਵੇ ਬਰਿਆਣੇ ਖਾ ਹਦੇ।
ਅੱਛਾ ਜੀ ਅੱਜ ਸਾਡਾ ਗੈਟ ਟੂ ਗੇਦਰ ਆ ਸਕੂਲ ਆਲਿਆਂ ਸਾਰਿਆਂ ਦਾ। ਤੇ ਮੇਰੀ ਵੀ ਓਥੇ ਜਾਣ ਦੀ ਪਲੈਨਿੰਗ ਚੱਲਦੀ ਸੀ।
ਅੱਛਾ-ਅੱਛਾ, ਵੋ ਅ ਕਿੰਨੇ-ਕਿੰਨੇ ਸਾਲ ਹਰ ਸਾਲ ਹੁੰਦਾ ਏ।
ਨਈ-ਨਈ ਏਹ ਨਾ ਬੰਤ ਟੇਮ ਹੋ ਗਿਆ, ਕੋਈ ਮਿਲਿਆ ਨਈ ਹਾਂਜੀ ਕਿਸੇ ਨੂੰ ਤੇ ਫੇਰ ਹੁਣ ਸਾਰੇ ਕੇਂਦੇ ਕਿ ਨਾ ਏਕ ਟ੍ਰਿਪ ਜੀ ਮਨਾਨੇ ਆ ਸਾਰੇ ਕੱਠੇ ਕੱਠੇ ਹੋਣਗੇ ਹੁਣ ਛੁੱਟੀਆਂ ਕਰਕੇ ਸਾਰੇ ਆਏ ਹੋਣਗੇ।
ਫੇਰ ਤਾਂ ਕਿੰਨੀ ਮਜ਼ਾ ਆਂਦੀ ਹੋਨੀ ਨਾ ਪੁਰਾਣੇ ਸਹੇਲੀਆਂ ਮਿਲਦੀਆਂ ਨਾ
ਹਾਂਜੀ ਤਾਂ ਫੇਰ ਓਥੇ ਅੱਜ ਓਥੇ ਜਾਣਾ।
ਸਰ ਸਰ ਟੀ ਸਰ ਵੀ ਮਿਲਦੇ ਰਸ ਟੀਚਰ ਵੀ ਮਿਲਦੇ।
ਹਾਂਜੀ-ਹਾਂਜੀ ਸਹੀ ਕਿਹਾ ਤੇ ਫੇਰ ਅੱਜ ਉੱਥੇ ਗੈਟ ਟੂਗੇਦਰ ਰੱਖਿਆ ਅੱਜ ਉੱਥੇ ਜਾਣਾ ਫੇਰ
ਹਾਂਜੀ ਏਕ ਨਾ ਮੇਰੀ ਟੀਚਰ ਸੀ ਹਿੰਦੀ ਦੀ ਅਹ ਹਿੰਦੀ ਦੀ ਟੀਚਰ ਸੀ ਮੇਰੀ ਓ ਮੈਨੂੰ ਬੋਤ ਪਿਆਰ ਕਰਦੀ ਹੁੰਦੀ ਸੀ ਓ ਟੀਚਰ ਨਾ ਮੇਰੇ ਸਾਡੇ ਵੀ ਉਹ ਸੀ ਨਾ ਓਥੇ ਬ ਅ ਸਹੇਲੀਆਂ ਮਿਲੇ ਸੀ ਪ੍ਰੋਗਰਾਮ ਸੀ ਆਈ ਅਹ ਫੇਰ ਓਥੇ ਨਾ ਅਸੀਂ ਗਏ ਸੀ। ਮਹਾਰਾਸ਼ਟਰ ਵਿੱਚ ਹੀ ਸੀ। ਤਾਂ ਉਹ ਹਿੰਦੀ ਵਾਲੀ ਟੀਚਰ ਏਨੀ ਸ ਮੈਨੂੰ ਪਸੰਦ ਕਰਦੀ ਸੀ, ਮੇਰੇ ਨਾਲ ਫੋਟੋ ਤੋਂ ਅਸੀਂ ਫੋਟੋ ਖਿੱਚੀ। ਅਹ ਓਹ ਕੇਂਦੇ ਮੈਨੂੰ ਤੇਰੀ ਬੋਤ ਯਾਦ ਆਈ ਆਂਦੀ ਸੀ ਜਦ ਤੂੰ ਅਹ ਤੇਰੀ ਤੂੰ ਸਕੂਲ ਛੱਡ ਦਿੱਤੀ ਸੀ ਨਾ ਜਦ ਕੇਂਦੇ ਤੂੰ ਅਹ ਤੇਰੀ ਯਾਦ ਆਂਦੀ ਸੀ ਮੈਨੂੰ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਹੈਲੋ।
ਹਾਂਜੀ-ਹਾਂਜੀ।
ਹਾਂਜੀ, ਬੋਲੋ ਕੀ ਬੋਲਦੇ ਸੀ।
ਹਾਂਜੀ, ਫੇਰ ਨਾ ਫੇਰ ਏਕ ਨਾ ਫੇਰ ਏਕ ਮ ਅ ਮੇਰੇ ਬੇਟੇ ਦੀ ਨਾ ਪੰਜਾਬੀ ਦੀ ਟੀਚਰ ਵੀ ਸੀ ਪੰਜਾਬੀ ਵਾਲੇ ਟੀਚਰ ਸੀ ਉਹ ਵੀ ਏਨਾ ਮੈਨੂੰ ਪ ਪਸੰਦ ਕਰਦੀ ਸੀ ਕੇਂਦੇ ਅਰਸ਼ ਤੇਰੀ ਮੰਮੀ ਬੋਤ ਵਧੀਆ ਏ।
ਅੱਛਾ-ਅੱਛਾ, ਚਲੋ ਵਧੀਆ।
ਹੂੰ।
ਹੋਰ ਸੁਣਾਓ, ਮੈਂ ਵੀ ਮਤਲਬ ਮੇਰੇ ਵੀ ਸਕੂਲ ਸਾਰੇ ਮਿਲਾਂਗੇ ਅੱਜ ਅਸੀਂ।
ਹਾਂਜੀ। ਓ ਨਾ ਅਸੀਂ ਜਦ ਅਸੀਂ ਪੜ੍ਹਦੇ ਹੁੰਦੇ ਸੀ ਨਾ, ਸਕੂਲ ਜਾਂਦੇ ਹੁੰਦੇ ਸੀ ਨਾ ਮੈਂ ਸਾਰੇ-ਸਾਰੇ ਫਰੈਂਡ ਮ ਗੋਲ ਬਣਾ ਕੇ ਰੋਟੀ ਖਾਂਦੀ ਹੁੰਦੀ ਸੀ।
ਅੱਛਾ-ਅੱਛਾ, ਅੱਛਾ-ਅੱਛਾ ਜੀ।
ਹਾਂ ਫੇਰ ਤੁਸੀਂ ਕਿ ਤੁਸੀਂ ਕਿਵੇਂ ਕਰਦੇ ਸੀ।
ਅਸੀਂ ਵੀ ਮਤਲਬ ਲੰਚ ਬ੍ਰੇਕ ਵਿੱਚ ਨਾਲ ਕਿਸੇ-ਕਿਸੇ ਦੇ ਨਾਲ ਬੈਹ ਜਾਣਾ। ਜੇ ਕਿਸੇ ਨਾਲ ਨਈ ਬਣਦੀ ਸੀ ਓਨੂੰ, ਓਨੂੰ ਅਸੀਂ ਕੱਢ ਦਿੰਦੇ ਸੀਗੇ।
ਅੱਛਾ, ਔਰ ਅ ਸਾਡੇ ਤਾਂ ਇੱਕ ਦੂਜੇ ਨੂੰ ਅਹ ਏਕ ਬੁਰਕੀ ਤੋੜ ਕੇ ਸਬਜ਼ੀ ਨਾਲ ਏਕ ਬੁਰਕੀ ਓਨੂੰ ਟਿਫਿਨ ਦੇ ਢੱਕਣ ਤੇ ਰੱਖ ਦਿੰਦੇ ਸੀ। ਹਾਂ ਓਨਾਂ ਦਾ ਓਨਾਂ ਦੀ ਏਕ ਬੁਰਕੀ ਮੇ ਲੈ ਲੈਂਦੀ ਸੀ, ਏਕ ਬੁਰਕੀ ਉਹ ਨੂੰ ਦੇ ਦਿੰਦੀ ਸੀ ਟੇਸਟ ਵਾਸਤੇ ਏਕ ਦੂਜੇ ਨੂੰ ਸ਼ੇਅਰ ਕਰਦੇ ਹੁੰਦੇ ਸੀ। ਟਿਫਿਨ, ਔਰ ਅੱਜ-ਕੱਲ੍ਹ ਤੁਹਾਨੂੰ ਪਤਾ ਐ ਅੱਜ-ਕੱਲ੍ਹ ਤੁਹਾਨੂੰ ਪਤਾ ਪਾਣੀ ਵੀ ਨੀ ਕੋਈ ਪੀਂਦਾ।
ਹਾਂਜੀ ਸਹੀ ਕਿਹਾ, ਅੱਜ-ਕੱਲ੍ਹ ਦੇ ਤਾਂ ਲੋਕ ਦੇਖ ਰੱਖੀ ਨੀ ਜਾਂਦੇ ਲੋਕਾਂ ਦੇ ਨੱਕ ਤੇ। ਤੇ ਹੋ ਅੱਜ ਫੇਰ ਮੈਂ ਹਾਂਜੀ, ਫੇਰ ਮੈਂ ਜਦੋਂ ਛੋਟੀ ਹੁੰਦੀ ਸੀ, ਮੈਂ ਨਾ ਬਹੁਤ ਇਲਤਾਂ ਕਰਦੀ ਹੁੰਦੀ ਸੀ ਸਕੂਲ 'ਚ। ਤੇ ਜੋ ਸਰ ਸੀ ਨਾ ਮੈਨੂੰ ਉਹ ਉਹ ਨਾ ਚੱਕ ਕੇ ਘਰੇ ਫੋਨ ਲਾ ਦਿੰਦੇ ਸੀਗੇ। ਪਹਿਲੀ ਗੱਲ ਤੇ ਮੈਂ ਜਦੋਂ ਸੈਕਿੰਡ 'ਚ ਸੀਗੀ ਤੇ ਮੈਂ ਸਕੂਲ ਵੀ ਨੀ ਜਾਂਦੀ ਹੁੰਦੀ ਸੀ, ਰੋ ਕੇ ਘਰੇ ਆ ਜਾਣਾ ਫੇਰ।
ਅੱਛਾ, ਮੇਰੀ ਇੱਕ ਫਰੈਂਡ ਸੀ ਇੱਥੇ ਮਹਾਰਾਸ਼ਟਰ ਵਿੱਚ ਈ ਰਹਿੰਦੀ ਅਸੀਂ ਮੇਰੀ-ਮੇਰੀ ਔਰ ਉਸਦੀ ਬੋਹਤ ਬਣਦੀ ਹੁੰਦੀ ਸੀ, ਅਸੀਂ ਨਾ ਪਹਿਲੇ ਇੱਕ ਦਿਨ, ਪਹਿਲਾਂ ਅਸੀਂ ਟਿਫਿਨ ਦੇ ਬਾਰੇ ਸੋਚਣੇ ਲੱਗ ਜਾਂਦੇ ਸੀ ਤੂੰ ਕੱਲ੍ਹ ਇਹ ਸਬਜ਼ੀ ਲੈ ਕੇ ਆਈ, ਤੂੰ ਕੱਲ੍ਹ ਇੰਨੇ ਰੋਟੀਆਂ ਲੈ ਕੇ ਆਈ ਅਸੀਂ ਪਹਿਰੇ ਇਹ ਸਲਾਹ ਬਣਾ ਲੈਂਦੇ ਸੀ ਪੜ੍ਹਾਈ ਇੰਨੀ-ਇੰਨੀ ਵੀ ਕਰਦੇ ਸੀ, ਜਿੰਨੇ ਟਿਫਿਨ ਦੀ ਟੈਨਸ਼ਨ ਲੈਂਦੇ ਹੁੰਦੇ ਸੀ।
ਅੱਛਾ ਜੀ, ਜੋ ਅ ਅਸੀਂ ਤੇ ਲੰਚ ਮਤਲਬ ਲੰਚ ਟਾਈਮ ਬਾਅਦ 'ਚ ਹੁੰਦਾ ਸੀ, ਅਸੀਂ ਮਿੱਜੀ ਦੀ ਸੇਜ ਮਤਲਬ ਮਿਚੀ ਲੈਕਚਰ ਚੱਲਦੇ
ਹਾਂਜੀ, ਕਿੰਨੀ ਮਜ਼ਾ ਆਂਦੀ ਹੁੰਦੀ ਸੀ ਹਨਾ।
ਸਈ ਕਿਆ
ਹੁਣ ਤੁ ਮੈਨੂੰ ਇਹ ਦੱਸੋ, ਜ ਮੈਨੂੰ ਇਹ ਦੱਸੋ? ਅਹ ਜੋ ਐਹ, ਕੀ ਬੋਲਦੇ ਸੀ ਜੋ ਪੈ ਕਲਾਸ 'ਚ ਚੱਲਦੇ ਹੁੰਦੇ, ਪਹਿਲੇ ਸਿਖਾਂਦੇ ਵੀ ਹੁੰਦੇ ਸੀ ਜਿਵੇਂ ਅਹ ਉਸ-ਉਸ ਸਕੂਲਾਂ ਵਿੱਚ ਕਰੋਸ਼ੀਆ ਬਣਾਣਾ, ਸਿਲਾਈ, ਕਢਾਈ ਮਲਬ ਕੋਈ ਵੀ ਕੁਛ ਵੀ, ਮੈਨੂੰ ਨਾ ਗ ਗਣਪਤੀ ਸਿਖਾਈ ਸੀ ਉਦੋਂ, ਕੋਈ ਕੱਪੜਾ ਮਿਲਦਾ ਐ, ਕੱਪੜੇ ਦੇ ਉੱਤੇ ਨਾ ਗਣ ਗਣਪਤੀ ਬੀ ਤਾਂਗ ਓ, ਓਨ ਨੀ ਆਉਂਦਾ ਉਨ
ਹਾਂਜੀ-ਹਾਂਜੀ।
ਉਨ ਨਾਲ ਗਣਪਤੀ ਬਣਾਈ ਸੀ ਮੈਨੇ
ਅੱਛਾ ਜੀ, ਬ ਬਹੁਤ ਕੁੱਛ ਕਰ ਲੈਂਦੇ ਸੀ ਤੁਸੀਂ ਵੀ
ਹਾਂਜੀ, ਹੁਣ-ਹੁਣ ਸਿਖਾਂਦੇ ਬੱਚਿਆਂ ਨੂੰ
ਹਾਂਜੀ-ਹਾਂਜੀ ਹੁਣ ਵੀ ਸਿਖਾਂਦੇ ਆ, ਸਾਡੇ ਸਕੂਲ 'ਚ ਵੀ ਮਤਲਬ ਇੱਕ ਡਰੋਇੰਗ ਟੀਚਰ ਹੁੰਦੀ, ਹੁਣ ਜਿਵੇਂ ਗਣਪਤੀ ਆ ਗੀ, ਬੈਠਣ ਆਗੀ ਆ। ਉਹ ਮਿੱਟੀ ਦੀਆਂ ਗਣਪਤੀਆਂ ਸਿਖਾਂਦੇ ਨੇ ਕਿਵੇਂ ਬਣਾਉਣੀਆਂ ਹੁੰਦੀਆਂ ਨੇ।
ਹਾਂਜੀ, ਚੀਜ਼ਾਂ ਵੀ ਸਿਖਾਂਦੇ ਹੁੰਦੇ ਸੀ।
ਹਾਂਜੀ-ਹਾਂਜੀ ਅੱਛਾ। ਹੁਣ ਤਾ ਕਲੇ ਦੀ ਗਣਪਤੀ ਹੋ ਗੀ, ਮ ਮਿੱਟੀ ਦੀ ਹੋ ਗੀ, ਬਹੁਤ ਸਾਰੀਆਂ ਚੀਜ਼ਾਂ
ਸੰਗੀਤ ਵੀ ਸਿਖਾਂਦੇ ਹੁੰਦੇ ਸੀ, ਵਾਜ਼ੇ ਤੇ
ਹਾਂਜੀ-ਹਾਂਜੀ, ਉਹ ਸਵੇਰ ਦੇ ਟਾਈਮ ਜੋ ਗੀਤ ਗਾਉਂਦੇ ਨੇ
ਹਾਂਜੀ-ਹਾਂਜੀ ਪਹਿਲੇ ਕਿਨਾਂ ਵਧੀਆ ਨਾ ਪੇਰੇ ਸੁਬਾ ਨਾ, ਅ ਪਿਆ, ਪਿਆਰ ਕਰਕੇ ਜਿਵੇਂ ਜ ਜਨ ਗਨ ਮਨ ਬੋਲ ਕੇ ਉਸ ਤੋਂ ਬਾੱਦ ਅ ਗਰਾਊਂਡ ਤੇ ਉਹ ਕੀਤਾ, ਕਰਨੇ ਦਿੰਦੇ ਆ, ਐਕਸਰਸਾਈਜ਼ ਕਰ ਤੇ ਆ ਬੱਚੇ
ਅੱਛਾ, ਹਾਂਜੀ, ਬਟ ਸਾਡੇ ਇੱਥੇ ਵੀ ਕਰਦੇ ਨੇ, ਬਟ ਉਹ ਸਿਰਫ ਵੈਨਸਡੇ ਤੇ ਵੈਨਸਡੇ ਕਰਦੇ ਨੇ, ਐ ਤੇ ਰੋਜ਼ ਨੀ ਕਰਦੇ ਪ੍ਰੇਅਰ।
ਅੱਛਾ, ਹਾਂ ਪੀਟੀ-ਪੀਟੀ ਵੀ ਕਰਦੇ ਹਾਂਜੀ। ਪਹਿਲੇ ਬੋਹਤ ਵਧੀਆ ਏ। ਹੁਣ ਤਾਂ ਜੇ ਅਸੀਂ ਜਾਈਏ ਅਸੀਂ ਮਹਾਰਾਸ਼ਟਰ ਵਿੱਚ ਉਹ ਸਹੇਲੀਆਂ ਵੀ ਨਈ ਮਿਲਦੇ। ਉਹ ਲੋਕ ਵੀ ਨੀ ਮਿਲਦੇ ਕੀ ਪਤਾ ਕਿੱਥੇ ਚਲੇ ਗਏ ਸਾਰੇ।
ਹਾਂਜੀ- ਹਾਂਜੀ ਸਹੀ ਕਿਆ, ਵੈਸੇ ਤੁਹਾਡੇ ਸਕੂਲ ਚ' ਟਿਫਿਨ ਮਿਲਦਾ ਸੀ ਤੁਸੀਂ ਕਰੋਂ ਲੈ ਕੇ ਜਾਂਦੇ ਸੀ।
ਨਈ, ਅਸੀਂ ਕਰੋਂ ਲੈ ਕੇ ਜਾਂਦੇ ਹੁੰਦੇ ਸੀ ਉਸ ਟਾਈਮ ਤੇ ਸਾਡੇ ਦੇ ਹੀ ਨੀਂ ਮਿਲਦੇ ਹੁੰਦੇ ਸੀ।
ਅੱਛਾ। ਸਾਡੇ ਸਕੂਲ ਚ' ਤਾਂ ਵਾਹਵਾ ਕੁਛ ਮਿਲਦਾ ਸੀ, ਕਦੇ ਖਿਚੜੀ ਹੋ ਗਈ। ਕਦੇ ਕੁਛ, ਕਦੇ ਕੁਛ ਬੋਹਤ ਕੁਛ ਮਿਲ ਜਾਂਦਾ ਸੀ।
ਹਾਂਜੀ। ਹੁਣ ਤਾਂ ਸਾਰੇ ਹੁਣ ਪ੍ਰਾਈਵੇਟ ਸਕੂਲ ਜੋ ਹੁੰਦੇ ਵਧੀਆ। ਵੱਧ ਫੀਸ ਆ ਵਾਲੇ। ਉੱਥੇ ਤਾਂ ਅੰਡੇ ਵਗੈਰਾ ਸਭ ਦਿੰਦੇ ਬੱਚਿਆਂ ਨੂੰ ਦੁੱਧ ਦਿੰਦੇ, ਅੰਡੇ ਦਿੰਦੇ।
ਅੱਛਾ- ਅੱਛਾ ਜੀ। ਹਾਂਜੀ ਹੁਣ ਤਾਂ ਬੋਹਤ ਬਦਲਾਵ ਹੋਇਆ ਪਿਆ।
ਹੁਣ ਤਾਂ ਵਧੀਆ ਨਾਲੇ ਬੱਚੇ ਨੂੰ ਬੱਚੇ ਘਰੇ ਤਾਂ ਖਾਂਦੇ ਨੀ ਉੱਥੇ ਜਾ ਕੇ ਤਾਂ ਬੰਦਾ ਬੱਚਿਆਂ ਵਿੱਚ ਬੈਠ ਕੇ ਤਾਂ ਖਾ ਲੈਂਦਾ। ਹੈਲੋ,
ਹੈਲੋ,
ਹਾਂਜੀ-ਹਾਂਜੀ।
ਹਾਂਜੀ। ਹੋਰ ਸੁਣਾਓ ਜੀ, ਥੋਡੇ ਬੱਚੇ ਘਰ ਪਰਿਵਾਰ ਸਭ ਠੀਕ?
ਸਾਰੇ ਠੀਕ ਠਾਕ ਆ। ਤੁਸੀਂ ਮੂਵੀ ਵਗੈਰਾ ਦੇਖਰ ਨੀ ਗਏ?
ਨਈ ਚੱਲਦਾ ਸੀ ਜਾਣ ਦਾ, ਇੱਕ ਨਵੀਂ ਮੂਵੀ ਵੀ ਲੱਗੀ ਆ ਉਰੇ।
ਹਾਂਜੀ।
'ਤੇ ਬਟ ਨਾ ਕੀ ਕਰੀਏ ਕਰਦੇ ਮੰਨਦੇ ਈ ਨੀ ਘਰਦੇ ਕਹਿੰਦੇ ਕੋਈ ਲੋੜ ਨੀ ਪਈ ਫੋਨ 'ਤੇ ਤਿੰਨ- ਚਾਰ ਦਿਨਾਂ ਬਾਅਦ ਆ ਜਾਣੀ ਆ। ਘਰੇ ਦੇਖ ਲੇਓ।
ਨਈ ਜਾਣਾ ਤਾਂ ਚਾਈਦਾ ਐ ਜ਼ਰੂਰੀ ਹੁੰਦਾ ਜਾਣਾ ਵੀ ਥੋਰਾ ਮਾਈੰਡ ਜੇ ਲੋਟ ਵਧੀਆ ਲੱਗ ਜਾਂਦਾ। ਹੁਣ ਜਿਵੇਂ ਹੁਣ ਘਰੇ, ਘਰੇ ਤਾਂ ਦੇਖਿਆ ਵੀ ਨੀ ਜਾਂਦਾ। ਇੱਕ ਜਗ੍ਹਾ ਦੇ ਘਰੇ ਇੱਕ ਜਗ੍ਹਾ 'ਤੇ ਨਈ ਬੈਠ ਸਕ ਬੈਠ ਕੇ ਦੇਖ ਸਕਦੇ। ਉੱਥੇ ਬੈਠ ਸ ਬੈਠ ਕੇ ਦੇਖ ਸਕਦੇ। ਇੱਥੇ ਕਿੰਨੀ ਡਿਸਟਰਬ ਹੁੰਦਾ ਐ ਕੋਈ ਸਟੋਰੀ ਦਾ ਪਤਾ ਈ ਨੀ ਲੱਗਦਾ।
ਹਾਂਜੀ। ਸਈ ਕਿਹਾ ਹੁਣ ਕਿਵੇਂ ਆਪਾਂ ਆਪਣੇ ਨੂੰ ਪਤਾ ਥੀਏਟਰ 'ਚ ਆਪਾਂ ਇੱਕ ਤਿੰਨ ਘੰਟੇ ਬੈ ਠੇ ਰਹਿਣਾ ਆਰਾਮ ਨਾਲ। ਘਰੇ ਕਦੇ ਮੰਮਾ ਹਾੱਕ ਮਾਰ ਲੈਂਦੇ ਆ ਕਦੇ ਪਾਪਾ ਹਾੱਕ ਮਾਰ ਲੈਂਦੇ ਆ ਉਹ ਘੰਟਾ ਬੈਠ ਕੇ ਦੇ ਖੀ ਨੀ ਜਾਂਦੀ।
ਹਾਂਜੀ।
ਹਾਂਜੀ।
ਔਰ, ਔਰ ਉੱਥੇ ਬੈਠਣ ਦਾ ਨਾ
ਵੇ ਲੱਗਦੀਆਂ ਹੋਣਗੀਆਂ। ਹਨਾ।
ਅਹ ਉਹੀ ਨਾ ਸਾਡੇ ਇੱਥੇ ਹਿੰਦੀ ਨੀ ਲੱਗਦੀ ਥੋਡੇ ਉੱਥੇ ਪੰਜਾਬੀ ਨੀ ਲੱਗਦੀ।
ਹਾਂਜੀ। ਸਈ ਕਿਹਾ।
ਹਾਂਜੀ।
ਹੋਰ ਸੁਣਾਓ ਜੀ?
ਲੱਗਣੀ ਚਾਈਦੀ ਆ ਨਾ, ਦੋਨੋ ਪਾਸੇ ਲੱਗਣੀ ਚਾਈਦੀ।
ਹਾਂਜੀ ਹੁਣ ਜਿਵੇਂ ਸਾਨੂੰ ਪਤਾ ਲੱਗਦਾ ਕਿ ਪੰਜਾਬ 'ਚ ਨਵੀ ਮੂਵੀ ਆਈ ਐ ਹੁਣ ਕਿਹੜੀ 'ਤੇ ਮੋਰਨੀ ਦੀ ਮੂਵ ਵੀ ਆਈ ਸੀ ਨਿਮਰਤ ਖਹਿਰਾ ਦੀ।
ਹਾਂਜੀ-ਹਾਂਜੀ।
'ਤੇ ਸਤ ਦੇਖਣ ਦਾ ਇੰਨਾ ਚਾਅ ਸੀ ਬਟ ਉਰੇ ਲੱਗੀ ਨੀ ਸੀ ਜੀ।
ਅੱਛਾ-ਅੱਛਾ ਇੱਕ ਉਹ ਵੀ ਵਧੀਆ ਸੀ ਅਹ ਚੜਦੀ ਕਲਾ।
ਹਾਂਜੀ-ਹਾਂਜੀ ਉਹ ਵੀ ਵਧੀਆ ਸੀ ਸੀ ਮੈਂ ਵੀ ਇਹ ਸੁਣਿਆ ਸੀ ਇਹ ਨੇਮ, ਹਾਂਜੀ।
ਉਹ ਵੀ ਹੀਰੋਇਨ ਵਧੀਆ ਰੂ ਰੂਪੀ ਗਿੱਲ।
ਹਾਂਜੀ ਸਈ ਕਿਹਾ।
ਹੂੰ ਫੇਰ ਥੋਹਡੇ, ਹਾਂਜੀ-ਹਾਂਜੀ। ਰੂਪੀ ਗਿੱਲ ਦੀ ਤੁਸੀਂ ਘੱਟ ਈ ਦੇਖੇ ਹੋਣੇ, ਵੇ ਮੂਵੀਸ ਵਗੈਰਾ ਵਧੀਆ ਹੁੰਦੇ ਉਹਦੇ ਵੀ‌। ਰਜਨੀ ਫਿਲਮ ਰਜਨੀ ਫਿਲਮ ਨੀ ਦੇਖੀ ਤੁਸੀਂ?
ਨਈ -ਹਾਂਜੀ, ਹਾਂਜੀ ਦੇਖੀ ਸੀ ਰਜਨੀ ਦੀ।
ਹਾਂਜੀ ਉਹੀ ਫੇ ਹੀਰੋਇਨ ਵਧੀਆ।
ਹਾਂਜੀ-ਹਾਂਜੀ ਉਹ ਐਕਸ਼ਨ ਵਧੀਆ ਨੇ ਜੀ।
ਹਾਂਜੀ ਕਿੰਨੀ ਵਧੀਆ ਉਹਨੇ ਏ ਏ ਉਹ ਐਕਟਿੰਗ ਕੀਤੀ ਆ ਫਿਲਮ ਵਿੱਚ। ਪਿਓ, ਪਿਓ ਦੇ ਔ ਪਿਓ ਵਾਲੀ ਓ ਕਿੰਨੀ ਵਧੀਆ ਐਕਟਿੰਗ ਕੀਤੀ।
ਹਾਂਜੀ ਵੈਸੇ ਤੁਹਾਨੂੰ ਕਿਹੜਾ ਐਕਟਰ ਪਸੰਦ ਆ ਜੀ?
ਮੇਰਾ ਹਿੰਦੀ ਮੈਂ ਕਵਾਰੇ ਹੁੰਦੇ ਤਾਂ ਰਿਤਿਕ ਰੋਸ਼ਨ ਸੀ ਮੇਰਾ, ਜਦ ਮੈਂ ਕਵਾਰੀ ਸੀ।
ਅੱਛਾ ਹੁਣ ਨਹੀਂ ਪੰਜਾਬੀ 'ਚ ਕੋਈ,
ਨਹੀ ਮੈਂ ਪਤਾ ਕੀ ਕਰਦੀ ਸੀ, ਮੈਂ ਨਾ ਪੋਸਟਰ ਬਣਾ ਕੇ, ਪੰਜਾਬੀ ਵਿੱਚ ਦੱਸਾਂ, ਪੰਜਾਬੀ ਵਿੱਚ ਤਾਂ ਮੈਨੂੰ ਅ ਦਿਲਜੀਤ ਵਧੀਆ ਲੱਗਦਾ।
ਅੱਛਾ ਦਿਲਜੀਤ ਦੋਸਾਂਝ ਜੀ।
ਹਾਂਜੀ,
ਸਾਨੂੰ ਕਰਨ ਔਜਲਾ।
ਹਾਂਜੀ ਹਾਂਜੀ,
ਹਾਂਜੀ ਹੋਰ ਸੁਣਾਓ ਜੀ ਸਭ ਠੀਕ।
ਹਾਂਜੀ,
ਹੁਣ ਰਾਤ ਦੀਆਂ ਤਿਆਰੀਆਂ ਚੱਲਦੀ ਹੋਈ ਰੋਟੀ ਪਾਣੀ ਦੀਆਂ ਜੀ ਹਨਾ
ਹਾਂਜੀ- ਹਾਂਜੀ ਬਣਾਉਣੇ ਮੇ, ਅ ਸੁੱਕੇ, ਹਾਂਜੀ।
ਚਾਹ ਪੀਲੀ ਸੀ।
ਨਹੀਂ ਮੈਂ ਕੌਫੀ ਬਣਾਈ ਸੀ ਅੱਜ ਮੈਂ ਬੇਟੇ ਨੂੰ ਕਿਹਾ ਸੀ। ਕਿ ਮੇਰਾ ਥੋੜਾ ਸਿਰ ਜਿਹਾ ਦਰਦ ਹੁੰਦਾ ਪਿਆ ਮੈਨੂੰ ਕੌਫੀ ਬਣਾ ਕੇ ਦੇ। ਥੋੜ੍ਹੀ ਕ ਸਰੀਰ ਵਿੱਚ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਪਈ ਮੈਨੂੰ
ਅੱਛਾ ਅੱਛਾ ਹਾਂਜੀ ਕਾਫੀ ਵਧੀਆ ਹੁੰਦੀ ਏ ਜੀ।
ਹਾਂਜੀ ਕਿਉਂਕਿ ਦੁੱਧ ਵੀ ਬਹੁਤ ਖਾਸਾ ਸਾਨੂੰ ਪਿਆ ਸੀ ਫਰਿਜ ਵਿੱਚ ਤਾਂ, ਮੈਂ ਕਿਹਾ ਮੈਨੂੰ, ਦਹੀਂ ਵੀ ਮੈਨੂੰ ਰੋਜ਼- ਰੋਜ਼ ਪਸੰਦ ਨਹੀਂ ਆਉਂਦੀ ਖੱਟੀ ਹੁੰਦੀ ਨਾ ਓ ਹਾਂ, ਕਦੇ- ਕਦੇ ਜ ਅ, ਕਦੋਂ -ਕਦੋਂ ਵਧੀਆ ਲੱਗਦੀ ਆ, ਪਰ ਰੋਜ਼ ਨੀ ਮੈਨੂੰ ਵਧੀਆ ਲੱਗਦੀ।
ਦਹੀਂ ਤਾਂ ਮੈਨੂੰ ਵੀ ਨੀ ਪਸੰਦ ਮੇਰੀ ਮੰਮਾ ਤਾਂ ਬਹੁਤ ਗਾਲਾਂ ਕਢਦੇ ਦਹੀਂ ਖਾ ਲਿਆ। ਘਰ ਦੁੱਧ ਪੀ ਲਿਆ ਕਰ ਬਟ ਕੀ ਕਰੀਏ ਪਸੰਦ ਹੀ ਨੀ ਜਿਆਦਾ ਹਨਾ।
ਹਜੇ ਲੱਸੀ ਵਗੈਰਾ 'ਚ ਬੰਦਾ ਉਹ, ਪੀ ਲੈਂਦਾ ਲੱਸੀ, ਔਰ ਦਹੀਂ ਨਹੀਂ ਪੀਤ ਖਾਤੀ ਜਾਂਦੀ।
ਸਈ ਕਿਹਾ।
ਫੇਰ ਤੁਸੀਂ ਏ? ਤੁਸੀਂ ਪੰਜਾਬ ਵਿੱਚ ਚੁੰਨੀਆਂ ਵਗੈਰਾ ਤੁਹਾਡੇ ਉੱਥੇ ਚੁੰਨੀ ਚੁੰਨੀਆਂ ਦੇ ਰੰਗ ਰੰਗਾਂਦੇ ਨੀ ਆ ਨਾ
ਸਾਡੇ ਉਰੇ ਨੀ ਚੁੰਨੀਆਂ ਰੰਗਾ ਕੇ ਦਿੰਦੇ ਜੀ ਏ ਤਾਂ ਪੰਜਾਬ ਈ ਐ ਜੀ ਜਿੱਥੇ ਰੰਗਾਂ ਰੰਗੂ ਦਿੰਦੇ ਨੇ,
ਹਾਂਜੀ, ਇੱਥੇ ਤਾਂ ਆਣਾ ਚਾਹੀਦਾ ਸੀ ਹਨਾ ਅ ਏ ਕੰਮ ਚਾਲੂ ਕਰਨਾ ਚਾਹੀਦਾ ਏ ਤੁਹਾਡੇ ਏਥੇ ਵੀ,
ਹਾਂਜੀ, ਮੇਰੀ ਮੰਮਾ ਸੋਚਦੇ ਸੀ ਹਨਾ ਡਾਈ ਡੂਈ ਦਾ ਕੰਮ ਚਾਲੂ ਕਰ ਲਈਏ ਜੀ ਬਟ ਫਿਰ ਕੀ ਕਰੀਏ ਮਤਲਬ ਫੇਰ ਸੋਚਦੇ ਆ ਕਿ ਕਿੱਥੇ ਹਨਾ ਘਰਦੇ ਕੰਮ ਈ ਨੀ ਮੁੱਕਣ ਚ ਆਉਂਦੇ ਬਾਹਰ ਦੇ ਕਿੱਥੇ ਕੰਮ ਕਰ ਲਈ ਏ।
ਅੱਛਾ, ਮੇਰੇ ਨਾ ਜੇਠਾਣੀ ਦਾ ਕਪੂਰ ਥੱਲੇ ਭਾਈ ਕਰਦਾ ਹੁੰਦਾ ਸੀ ਇਹ ਕੰਮ ਇੰਨਾ ਚੱਲਦਾ ਉ, ਸਦਾ ਕਪੂਰਥਲੇ ਬਹੁਤ ਚੱਲਦਾ ਓਦਾ ਚੁੰਨੀਆਂ ਰੰਗਾਈ ਦਾ ਕੰਮ, ਕੋ ਕੋਠੀਆਂ ਪਾ ਲਿੱਤੇ ਉਹਨੇ ਚ ਕੰਮ ਕਰਦਿਆਂ।
ਯਾਰ ਮੇਰੇ ਜਵਾਕ ਤੰਗ ਕਰਦੇ ਮੈਂ ਤੁਹਾਨੂੰ ਬਾਚੋਂ ਕਰਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ।